ਹੈਲੋ। ਹੈਲੋ ਸਤਿ ਸ਼੍ਰੀ ਅਕਾਲ ਭੈਣ ਜੀ।
ਹੋਰ ਕੀ ਹਾਲ ਚ ਬਸ ਵਧੀਆ, ਵਧੀਆ ਤੁਸੀਂ ਸੁਣਾਓ।
ਬਸ ਵਧੀਆ ਹੋਰ ਕੀ ਕਰਦੇ ਪੇ ਸੀ
ਮੈਂ ਕੁਛ ਨਹੀਂ ਬਸ ਫਰੀ ਬੈਠੀ ਸੀਗੀ ਮਿਊਜਿਕ ਸੁਣ ਰਹੀ ਸੀਗੀ ਮੈਂ ਕਿਹਾ ਫਰੀ ਬੈਠੇ ਮਿਊਜਿਕ ਸੁਣ ਲਈਏ।
ਅੱਛਾ ਹਾਂ ਉਹ ਵੀ ਵਧੀਆ ਏ। ਥੋੜ੍ਹਾ ਆ ਮਾਇੰਡ ਰਿਲੈਕਸ ਹੋ ਜਾਂਦਾ ਆ।
ਹਾਂਜੀ - ਹਾਂਜੀ
ਉਓਹੀ।
ਤੁਸੀਂ ਸੁਣਦੇ ਹੋ ਮਿਊਜਿਕ? ਅੱਛਾ - ਅੱਛਾ ਕਿਹੜੇ ਅੱਜ ਕਲ ਦੇ?
ਪੁਰਾਣੇ ਵੀ ਬੜੇ ਅੱਛੇ ਲੱਗਦੇ ਆ ਅੱਜ ਕੱਲ੍ਹ ਦੇ ਵੀ ਸੁਣੇਦੇ ਪਰ ਜ਼ਿਆਦਾਤਰ ਉਹ ਪੁਰਾਣੇ ਜਿਹੜੇ ਅੱਛੇ ਲੱਗਦੇ ਆ ਸੌਂਗ।
ਅੱਛਾ - ਅੱਛਾ
ਨਵੇਂ ਵੀ ਹੈਗੇ ਆ ਨਿਆਣਿਆਂ ਨਾਲ ਦੇਖਣ ਵਾਲੇ ਕਿੱਥੇ ਨਿਆਣੇ ਫਿਰ ਵੀ ਉਹ ਗਾਣੇ ਸੁਣਨ ਨੂੰ ਪਹਿਲੇ ਹੀ ਬੈਠੇ ਹੁੰਦੇ।
ਹਾਂ ਉਹ ਤੇ ਹੈਗੇ ਆ ਅੱਜ ਕੱਲ੍ਹ ਤਾਂ ਸੱਚੇ ਸੌਂਗ ਇੱਦਾਂ ਦੇ ਆਂਦੇ ਆ ਨਾ। ਵਿੱਚ ਹੀ ਗਾਲਾਂ ਵਿੱਚ ਹੀ ਰੈਪਿੰਗ ਸਮਝ ਹੀ ਨਹੀਂ ਆਉਂਦਾ ਜਿਹੜਾ ਉਹ ਪੁਰਾਣੇ ਟਾਈਮ ਦੇ ਸੌਂਗ ਹੁੰਦੇ ਸੀ ਨਾ ਉਹ ਤੇ ਗੱਲ ਹੀ ਅਲੱਗ ਸੀਗੀ।
ਹਾਂਜੀ ਨਿਆਣਿਆਂ ਨੂੰ ਦਿਖਾਉਣ ਨੂੰ ਹੋਰ ਤਰਾਂ ਹੁੰਦਾ ਆ।
ਅੱਛਾ।
ਨਿਆਣੇ ਫਿਰ ਵੀ ਬੋਲਦੇ ਕਿ ਬਈ ਅਸੀਂ ਸੁਣਨਾ ਹੈ ਰਿਪੀਟ ਉਹੀ ਸੁਣਨਾ ਅਸੀਂ। ਸਾਨੂੰ ਉਹ ਵੀ ਲਗਾ ਕੇ ਦੋ ਗਾਣੇ।
ਬਸ -ਬਸ -ਬਸ ਉਹ ਸਾਡਾ ਵੀ ਮੇਰਾ ਹੀ ਮੁੰਡਾ ਸੁਣਦਾ ਇੰਨਾ ਅਸੀਂ ਤੇ ਨੀ ਸੁਣ ਪਾਉਂਦੇ ਹੋ ਜਿੱਦਾਂ ਦੇ ਗਾਣੇ ਅੱਜ ਕੱਲ ਹੈਗੇ ਹੈ। ਵਿੱਚ ਹੀ ਗਾਲਾਂ ਕੱਢਣਗੇ ਗੰਦੀਆਂ -ਗੰਦੀਆਂ।
ਹਾਂਜੀ।
ਉਹ ਹੈ ਹੀ ਨਹੀਂ ਅੱਜ ਕੱਲ੍ਹ ਸੌਂਗ ਦੇ ਬਹੁਤ ਹੀ ਜ਼ਿਆਦਾ ਹੋਏ ਪਏ ਹੈ।
ਨਿਆਣੇ ਨਾਲ ਸੁਣਨ ਵਾਲੇ ਹੈ ਹੀ ਨੀ ਹੁਣ।
ਨਾ -ਨਾ -ਨਾ।
ਥੋੜਾ ਜਿਹਾ ਹੋਏ ਤਾਂ ਰਾਤ ਨੂੰ ਇਨਸਾਨ ਬੈਠ ਕੇ ਰਿਲੈਕਸ ਹੋ ਕੇ ਗਾਣੇ ਸੁਣ ਸਕਦਾ ਹੈ ਨਿਆਣਿਆਂ ਨੂੰ ਚਲਾ ਦੋ। ਫਿਰ ਬੈਠੋ। ਓਦਾਂ ਕਿੱਚੇ ਇਹਨਾਂ ਨੇ ਸੁਣਨ ਹੀ ਨੀ ਦੇਣੇ ਇਹਨਾਂ ਨੇ ਬੋਲਾਂ ਤੁਸੀਂ ਆ ਕਿਓ ਲਗਾਏ ਤੁਸੀਂ ਹੁਣ ਵਾਲੇ ਗਾਣੇ ਲਗਾਓ।
ਹਾਂ, ਏਦਾਂ ਹੀ ਕਰਦੇ ਆ। ਪਰ ਜਦੋਂ ਕਿਤੇ ਸਫ਼ਰ ਤੇ ਜਾਓ ਨਾ ਕੁਛ ਕਰੋ ਡਰਾਈਵਿੰਗ ਵਗੈਰਾ ਤੇ ਉਹ ਪੁਰਾਣੇ ਗਾਣਾ ਜ਼ਿਆਦਾ ਅੱਛੇ ਲੱਗਦੇ ਹੈ। ਹੂ ਉਹਨਾਂ ਦਾ ਮੀਨਿੰਗ ਵੀ ਹੁੰਦਾ ਸੀ ਅੱਜ ਕੱਲ੍ਹ ਤੇ ਹੈ ਹੀ ਨਹੀਂ ਸੌਂਗ ਦਾ ਕੋਈ ਮੀਨਿੰਗ ਹੀ ਨਹੀਂ ਹੈਗਾ। ਹੂ
ਇਹਦਾ ਸਤਿੰਦਰ ਸਰਤਾਸ ਦੇ ਗਾਣੇ ਕਿਣੇ ਵਧੀਆ ਹੁੰਦੇ।
ਬਹੁਤ - ਬਹੁਤ ਸੋਹਣੇ ਹੁੰਦੇ ਹੈ। ਪੂਰੀ ਇੱਕ ਸ਼ਾਇਰੀ ਟਾਈਪ ਨਾ ਗਜ਼ਲ
ਅੱਛਾ। ਬਹੁਤ ਅੱਛੇ, ਮੀਨਿੰਗ ਹੁੰਦਾ। ਉਹਦਾ ਨਾ ਇੱਕ ਮੀਨਿੰਗ ਹੁੰਦਾ ਹੈ ਗਾਣਾ ਜੋ ਗਾ ਰਹੇਓ ਦੂਸਰੇ ਤਾਂ ਨਹੀਂ।
ਹਾਂ, ਮਾਇੰਡ ਇੱਕਦਮ ਮਾਇੰਡ ਫਰੈਸ਼ ਰਹਿੰਦਾ ਹੈ। ਸਕੂਨ ਮਿਲਦਾ ਇੱਕਦਮ। ਇਹੀ
ਸੋ ਜਾਂਦਾ ਨਾ, ਉਸ ਚੀਜ਼ ਨੂੰ
ਏਦਾਂ ਹੀ ਤੁਸੀਂ ਤੜਕੇ- ਭੜਕੇ ਸੁਣੋਗੇ ਨਾ ਸਗੋਂ ਹੋਰ ਸਿਰ ਦੁੱਖਣ ਲੱਗ ਜਾਂਦਾ ਹੈ ਮੈਂ ਤੇ ਕਈ ਵਾਰ ਆਪਣੇ ਬੇਟੇ ਤੈਨੂੰ ਕਹਿੰਦੀ ਮੈਂ ਕਿਹਾ ਥੋੜਾ ਸਲੋ ਚਲਾਇਆ ਕਰ ਸੁਣਨਾ ਏ ਤੇ।
ਉਓਹੀ, ਹਾਂ ਨਿਆਣੇ ਨੇ ਕਿੱਥੇ ਸੁਣਨਾ।
ਨਾ -ਨਾ -ਨਾ ਨਿਆਣੇ ਫਿਰ ਦੂਜਿਆਂ ਨੂੰ ਸੁਣਾਉਂਦੇ ਹੈ ਅਸੀਂ ਤੇ ਚਲੋ। ਚਲਾ ਲੈਂਦੇ ਆ ਜਿੱਦਾਂ ਵੀ ਹੈ ਸਲੋ ਹੀ ਹਾਂ ਵੀ ਇੱਕ ਘਰ ਚ' ਥੋੜਾ ਚੱਲਦਾ ਰਹਾ ਹੌਲੀ- ਹੌਲੀ- ਹੌਲੀ- ਹੌਲੀ। ਪਰ ਨਿਆਣਿਆਂ ਨੇ ਤੇਜ਼ ਸਪੀਕਰ ਲਗਾਉਣੇ ਹੈ ਉੱਤੋਂ ਦੀ ਹੋਰ ਸਿਰ ਦੁਖਦਾ ਹੈ।
ਉਹ ਬਹੁਤ ਜ਼ਿਆਦਾ ਇਹ ਹੁੰਦਾ ਹੈ। ਕਿਉਂਕਿ ਪਰੇਸ਼ਾਨੀ ਜ ਹੋਣ ਲੱਗ ਜਾਂਦੀ ਹੈ ਕਿ ਬੰਦ ਕਰਦੋ ਬੰਦ ਕਰਦੋ ਉਹਨਾ ਨੇ ਕਰਨਾ ਹੀ ਨੀ। ਗੱਡੀ ਦੇ ਵਿੱਚ ਵੀ ਜਾਣੇ ਤਾਂ ਵੀ ਇਹਨਾਂ ਨੇ ਆਪਣੇ ਹੀ ਲਗਾ ਕੇ ਬਹਿਣੇ।
ਬਸ- ਬਸ ਅੱਜ ਕੱਲ੍ਹ ਵੀ ਕੋਈ ਕੋਈ ਸਿੰਗਰ ਹੈਗੇ ਅੱਛੇ ਸਾਰੇ ਵੀ ਨਹੀਂ ਹੁੰਦੇ ਖ਼ਰਾਬ। ਪਰ ਜਿਹੜੇ ਨਵੇਂ- ਨਵੇਂ ਇੱਕਦਮ ਹੀ ਆਏ ਇਕਦਮ ਉੱਠ ਕੇ ਆ ਗਏ ਉਹ ਉਹਨਾਂ ਨੇ ਤੇ ਰਹਿ ਪਿੰਗ ਕਰਨੀ ਹੈ ਵਿੱਚ ਇਹ ਗਾਲਾਂ ਬੋਲਣੀਆਂ ਵਿੱਚ ਇਹ ਰੈਪਿੰਗ ਕਰਨੀ ਹੈ।
ਬੜੇ ਉਹਨਾਂ ਦੇ ਬਕਵਾਸ ਸੌਗ ਹੁੰਦੇ।
ਬਹੁਤ- ਬਹੁਤ। ਇਹੀ ਅਸੀਂ ਪਹਿਲੇ ਟਾਈਮ ਦੇ ਲਤਾ ਮੰਗੇਸ਼ਕਰ, ਮੁਹੰਮਦ ਰ ਕੁਛ ਹੋਰ ਇਹਨਾਂ ਦੇ ਕਿੰਨੇ ਸੋਹਣੇ- ਸੋਹਣੇ ਸੌਗ ਹੁੰਦੇ ਆ। ਹੂ, ਇਹੀ ਅੱਜ ਕੱਲ੍ਹ ਤੁਸੀਂ ਸੁਣੋ। ਇਹਨੂੰ ਹੀ ਰੀਮਿਕਸ ਕਰ ਦਿੰਦੇ ਆ। ਉਹ ਗਾਣੇ ਦੀ ਸਾਰੀ ਮਿਊਜ਼ ਕੀ ਖਰਾਬ ਕਰਤੀ ਫੜ ਕੇ ਇਹਨਾਂ ਨੇ।
ਅੱਜ ਕੱਲ ਇਹੀ ਚੱਲਣ ਡਿਆ ਹੈ ਪੁਰਾਣੇ ਗਾਣੇ ਲੈ ਕੇ ਨਵੀਂ ਮਿਊਜਿਕ ਦੇਖਿਓ ਅੱਗੇਓ ਇਹ ਕਰਨ ਡਿਆ ਯਾਰ।
ਹਮ ਹਾਂਜੀ ਹਾਂਜੀ।
ਦੂਸਰਾ ਦੇ ਤੇ ਕੁਛ ਕੱਢ ਹੀ ਨੀ ਰਹੇ, ਬਸ ਆਪਣੇ ਹੀ ਲਾਈਨਾਂ ਵਿੱਚ ਪਾਈ ਜਾ ਰਹੇ ਹੋ ਸਾਰਾ ਕੁਛ ਚੱਕ ਕੇ। ਇਹ ਔਰ ਸਭ ਤੋਂ ਵੱਡਾ ਪੰਗਾ ਏ ਕਿ ਗਾਣੇ ਇਦਾਂ ਦੇ ਆ ਗਏ ਨਾ, ਵੀਡੀਓ ਦੇਖਣ ਵਾਲੇ ਹੋ ਗਏ ਨਾ ਸੁਣਨ ਵਾਲੇ ਨਿਆਣਿਆਂ ਨੂੰ ਕਿੱਦਾਂ ਬੋਲੀਏ। ਤੁਸੀਂ ਸੁਣ ਵੀ ਨੀ ਸਕਦੇ, ਤੁਸੀਂ ਦੇਖ ਵੀ ਨੀ ਸਕਦੇ।
ਹਾਂਜੀ। ਏ ਤੇ ਹੈਗਾ ਹੈ, ਨਿਆਣੇ ਸੁਣਨਾ ਹੀ ਹੈ। ਹੁਣ ਏਦਾਂ ਈ ਏ, ਹੁਣ ਤੁਸੀਂ ਦੇਖੋ ਮਿਊਜ਼ਿਕ ਕਿੰਨਾ ਮਤਲਬ ਉਹ ਹੈਗਾ ਹੈ। ਕੀ ਤੁਸੀਂ ਛੋਟੇ ਬੱਚੇ ਦੇ ਸਾਮਣੇ ਵੀ ਚਲਾਓਗੇ ਨਾ, ਤੇ ਉਹ ਵੀ ਨੱਚਣ ਲੱਗ ਜਾਂਦੇ ਇੱਕ ਦਮ ਤੋਂ ਹੀ। ਕਿ ਉਹਨਾਂ ਨੂੰ ਵੀ ਪਤਾ ਏ ਕਿ ਅਸੀਂ ਡਾਂਸ ਕਰਨਾ ਮਿਊਜ਼ਿਕ ਆ ਗਿਆ ਹੈ।
ਮੇਰੇ ਵੀਰ ਜੀ ਦਾ ਮੁੰਡਾ ਹੈਗਾ ਛੋਟਾ
ਅੱਛਾ ਜੀ।
ਅਸੀਂ ਉੱਥੇ ਸੀਗੇ ਨਾ, ਮੰਮੀ ਦੇ ਕੋਲ ਗਏ ਸੀਗੇ ਉਹਨੂੰ ਨਾ ਦੋ ਤਿੰਨ ਗਾਣੇ ਪਸੰਦ ਏ। ਉਹਨੇ ਨਾ ਹਜੇ ਤੁਰਦਾ ਨੀ ਨਿੱਕਾ ਜ ਛੋਟਾ ਈ ਆ।
ਅੱਛਾ।
ਪੈ ਜਾਣਾ ਗਾਣੇ ਲਗਾ ਕੇ ਜਿੱਥੇ ਪਾਵੇਂ ਉਹ ਰਿਪੀਟ ਟੈਲੀਕਾਸਟ ਚੱਲ ਰਹੇ ਹੋਏ ਚੱਲਣ ਦੋ ਗਾਣੇ। ਉਹਨੇ ਉਤੇ ਨੱਚੀ ਜਾਣਾ - ਨੱਚੀ ਜਾਣਾ ਅਸੀਂ ਬੋਲ ਬਸ ਕਰ ਅਸੀਂ ਬੋਰ ਹੋ ਗਏ ਆ ਇਹ ਗਾਣਾ ਸੁਣ - ਸੁਣ ਕੇ ਉਹ ਹਟੇ ਕਿੱਥੇ ਉਹ ਲਗਾਓ ਤੁਸੀਂ ਔ।
ਕੀ ਏਦਾਂ ਦੀ ਚੀਜ਼ ਏ ਮੈਂ ਤੇ ਕਈ ਵਾਰ ਸੁਣਿਆ ਵੀ ਹੈਗਾ ਜਿੱਦਾਂ ਏ ਕਈ ਕੈਂਸਰ ਪੇਸ਼ੈਂਟ ਵਗੈਰਾ ਹੁੰਦੇ ਆ ਕੁਛ ਹੁੰਦੇ ਹੋਸਪੀਟਲ ਤੇ ਇਹਨਾਂ ਦੀ ਥੈਰੇਪੀ ਵੀ ਹੁੰਦੀ ਏ ਮਿਊਜਿਕ ਦੀ ਉਹਨਾਂ ਨੂ ਇਕਦਮ ਲਾਈਟ ਮਿਊਜ਼ਿਕ ਦਿੰਦੇ ਆ ਕਿ ਉਹਨਾਂ ਦਾ ਮਾਇੰਡ ਥੋੜਾ ਫਰੈਸ਼ ਰਹੇ ਉਧਰੋਂ ਦੀ। ਇਹ ਮਿਊਜ਼ਿਕ ਥੈਰੇਪੀ ਚ ਵੀ ਯੂਜ ਹੁੰਦਾ ਏ।
ਇਦਾਂ ਹੈ ਕਿ ਗਾਣੇ ਪੁਰਾਣੇ ਗਾਣੇ ਸੁਣਨ ਨਾਲ ਚੰਗਾ ਲੱਗਦਾ ਆ। ਇੱਕ ਤਾਂ ਕੀ ਹੁੰਦਾ ਹੈ ਕਿ ਨਿਆਣਿਆਂ ਨੂੰ ਬੋਲਦੇ ਆ ਤੁਸੀਂ ਵੀ ਸੁਣੋ। ਉਹ ਅੱਛੇ ਆ ਪਰ ਏ ਬੋਲਦੇ ਕਿ ਬਈ ਹਾਨੂੰ ਆ ਅਬੋਰ ਹੁੰਦੇ ਆ ਤੁਸੀਂ ਹੁਣ ਵਾਲੇ ਗਾਣੇ ਲਗਾ ਦੋ।
ਹਾਂਜੀ - ਹਾਂਜੀ।
ਹੁਣ ਤਾਂ ਇਹਨਾਂ ਨੂੰ ਤਾਂ ਆਪਾਂ ਤੇ ਲਗਾ ਕੇ ਕਿ ਦੇਣਾ ਨਿਆਣ ਨੂੰ ਆਪ ਹੀ ਰਿਮੋਟ ਫੜਨਾ ਆ ਗਿਆ ਚਲਾਉਣਾ ਆ ਗਿਆ। ਆਪੇ ਈ ਲਾ ਕੇ ਬਹਿ ਜਾਂਦੇ ਆ ਉਹੀ।
ਅੱਜ - ਕੱਲ ਆਂਦਾ ਹੀ ਹ ਫੋਨ ਟੀ ਵੀ ਹਰ ਜਗਹਾ ਏਦਾਂ ਦੇ ਹੀ ਹੈ ਜੋ ਤੁਸੀਂ ਸੁਣੋਗੇ ਇੱਕ ਵਾਰ ਉਹੀ ਚੀਜ਼ ਬਾਰ - ਬਾਰ ਆਈ ਜਾਂਦੀ ਹ।
ੳਨੂੰ ਖੁਦਾ ਗਵਾਹ ਗਾਣਾ ਆਇਆ ਸੀ। ਅਮਿਤਾ ਬਚਨ ਦਾ ਪੁਰਾਣੀ ਮੂਵੀ ਦਾ ਹੁਣ ਦਿਲਜੀਤ ਦੋਸਾਂਝ। ਓ ਗੌਦਾ ਤਾਂ ਏ ਮੇਰੀ ਦੋਨਾਂ ਛੋਟੀਆਂ ਓ ਗਾਣਾ ਓਦਾਂ ਈ ਸ਼ੁਰੂ ਉਦੇ ਵਾਂਗੂ ਸੋਣ-ਸੋਣ ਕੇ ਨਾ ਇਨਾਂ ਨੇ ਆਪਣਾ ਈ ਸ਼ੁਰੂ ਕਰ ਦਿੱਤਾ। ਖੁਦਾ ਗਵਾਹ ਆਪ ਈ ਗਾੳਣ ਲੱਗ ਜਾਂਦੇ ਆ।
ਅੱਛਾ - ਅੱਛਾ, ਹੁਣ ਨਿਆਣੇ ਗਾਣੇ ਸੁਣ-ਸੁਣ ਕੇ ਐਕਟਿਵ ਹੋ ਰਏ, ਤੇਜ਼ ਹੋ ਰ
ਬਹੁਤ ਜਾਂਦਾ ਅੱਜ-ਕੱਲ ਦੇ ਨਿਆਣੇਆਂ ਨੂੰ ਕੁੱਛ ਬੋਲ ਵੀ ਨੀ ਸਕਦੇ।
ਉਹ ਤੇ ਹੈ, ਉਹ ਤੇ ਐ।
ਅਗਰ ਗੁੱਸਾ ਕੀਤਾ ਨਾ ਆਪਾਂ ਤਾਂ ਫੋਨ ਤੇ ਨਾ ਟੀ ਵੀ ਦੇ ਉੱਥੋਂ ਹਟ ਅ ਉ ਕਏ ਫੋਨ ਤੇ ਗਾਣੇ ਲਗਾ ਕੇ ਨੱਚਣ ਲੱਗ ਜਾਂਦੇ।
ਅੱਛਾ ਜੀ।
ਤੁਸੀਂ ਉੱਥੇ ਨੀ ਵੇਖਣ ਦੇਣਾ ਅਸੀਂ ਇੱਥੇ ਵੇਖਦੇ ਆਂ।
ਹਾਂ, ਅਸੀਂ ਵੀ ਇੱਦਾਂ ਈ ਐ, ਹੁਣ ਅਲੈਕਸਾ ਤੇ ਸਵੇਰੇ ਈ ਲਗਾ ਲੈਂਨੇ ਐ ਸ਼ਬਦ-ਗੁਰਬਾਣੀ। ਤੇ ਓਹ ਗੁਰਬਾਣੀ ਸਾਰਾ ਦਿਨ, ਸਾਡੇ ਸ਼ਬਦ ਲੱਗੇ ਰੈੰਦੇ ਏ ਨਾਲ। ਤੇ ਨਾਲ ਆੰਦੇ ਰੈੰਦੇ ਐ, ਘੱਰ ਦੇ ਅੰਦਰ ਏਕ ਪੋਜੀਟਿਵਿਟੀ ਆ ਜਾਂਦੀ ਐ। ਕਿ ਹਾਂ ਬਈ ਗੁਰਬਾਣੀ ਚੱਲ ਰੀ ਐ, ਸ਼ਬਦ ਚੱਲ ਰਏ ਐ।
ਜੇੜੇ ਵੀ ਹਾਂ ਬਸ ਜਿੰਨਾ ਦਾ ਅਸੀਂ ਸੁਣਨਾ, ਅਸੀਂ ਬੋਲ ਦਿੰਦੇ ਓ ਨਾਲ ਦੀ ਨਾਲ ਚਲਦੇ ਰੈੰਦੇ ਐ। ਕਿੰਨੇ ਸਾਰੇ ਹਾਂ, ਕਿੰਨੇ ਸਾਰੇ ਭਾਈ ਜੀ ਐ ਜਿਨਾਂ ਦੇ ਆੰਦੇ ਐ ਸ਼ਬਦ, ਅੱਛੇ ਆੰਦੇ ਐ।
ਹਾਂਜੀ ਹਾਂਜੀ, ਬਹੁਤ ਵਧੀਆ ਐ ਕਿਰਤ
ਹੂ, ਹਾਂਜੀ-ਹਾਂਜੀ, ਬਹੁਤ ਸੋਣਾ ਕੀਰਤਨ ਹੁੰਦੈ। ਹੋਣਾ ਚਾਈਦਾ ਐ, ਏਦਾਂ ਸੋਣ ਤੋਂ ਪੈਹਲਾਂ ਵੀ ਤੁਸੀਂ ਸ਼ਬਦ ਗੁਰਬਾਣੀ ਸੁਣੋ ਯਾ ਕੋਈ ਓਦਾਂ ਈ ਸੋਫਟ ਮਿਊਜਿਕ ਸੁਣੋ। ਇਕਦਮ ਨੀਂਦ ਅੱਛੀ ਆੰਦੀ ਐ।
ਬਹੁਤ ਵਧੀਆ ਆਉੰਦੀ ਐ।
ਕਈਆਂ ਨੂੰ ਤੇ ਆਦਤ ਹੀ ਹੁੰਦੀ ਐ, ਸੋਣ ਤੋਂ ਪੈਲਾਂ ਏਦਾਂ ਗਾਣੇ ਸੁਣ ਕੇ ਸੋਣ ਦੀ।
ਮੈਨੂੰ ਪੈਹਲਾਂ ਆਦਤ ਸੀਗੀ ਏਦਾਂ। ਤੇ ਬਾਦ ਚ ਮੇਰੀ ਛੁਟ ਗਈ, ਹੁਣ ਤਾਂ ਹੁਣ ਤਾਂ ਓਦਾਂ ਈ ਓਹ ਦੋ ਕੁ ਮਿੰਟ ਦੋ ਗਾਣੇ ਸੁਣੋ, ਫੇਰ ਕੰਮ ਲਈ ਭੱਜ ਜੋ। ਏਹੀ ਲੱਗੇ ਰੈਹਣੇ ਆਂ, ਬਾਕੀ ਤਾਂ ਇਨਾਂ ਦੇ ਹੱਥ ਚ ਇਨਾਂ ਦੇ ਗਾਣੇ ਚੱਲਦੇ, ਓਹੀ ਸੁਣਨੇ ਪੈਂਦੇ ਆਪਾਂ ਨੂੰ। ਨਿਆਣੇ ਜੇੜਾ ਲਗਾ ਵਣ, ਏਨਾਂ ਨੂੰ ਪੁਰਾਣੇ ਗਾਣੇ ਕਿੱਥੇ ਐਨਾਂ ਨੂੰ ਪਸੰਦ ਐ।
ਨਾ, ਨਾ, ਨਾ ਮੈਂ ਤੇ ਫੋਨ ਚ ਵੀ, ਕਿਚਨ ਚ ਲੈ ਜਾਂਦੀ ਆਂ ਫੋਨ। ਕਦੀ ਗੁਰਬਾਣੀ ਲੱਗ ਜਾਂਦੀ, ਕਦੀ ਸ਼ਬਦ, ਨਹੀਂ ਤੇ ਫੇਰ ਕਦੀ ਗਾਣੇ ਲੱਗ ਜਾਂਦੇ ਐ। ਟਾਈਮ ਪਾਸ ਹੋ ਜਾਂਦਾ ਐ, ਨਹੀਂ ਤੇ ਕਿਚਨ ਚ ਕਿੱਥੇ ਟਾਈਮ ਪਾਸ ਹੋਏ। ਹੈਲੋ। ਹੈਲੋ। ਹਾਂਜੀ, ਤੁਹਾਡੀ ਵੀ ਰੇਂਜ ਥੋੜ੍ਹੀ ਜੀ ਘੱਟ ਗਈ ਸੀਗੀ।
ਹੰਟ ਹੋ ਗਿਆ ਐਧਰ।
ਹਾਂਜੀ, ਹੋਰ ਸੁਣਾਓ?
ਹਾਂਜੀ। ਬਸ ਵਧੀਆ, ਲਗਾ ਕੇ ਬੈਠੇ ਸੀਗੇ ਗਾਣੇ। ਹਾਂਜੀ।
ਅੱਛਾ ਜੀ।
ਹਾਂਜੀ, ਮੇ ਮੈਂ ਸਾਰੇ ਸਾਰੇ ਪਸੰਦ ਕਰਦੇ ਐ, ਬਸ ਮੇਰੇ ਮੰਮੀ ਉਨਾਂ ਨੂੰ ਛੱਡ ਕੇ ਓਨਾਂ ਨੂੰ ਕੀਰਤਨ ਦੇ ਨਾਲ ਹੀ ਆ, ਇੱਥੇ ਅਸੀਂ ਸਾਰੇ ਸੁਣਦੇ ਆਂ।
ਅੱਛਾ ਜੀ, ਨਹੀਂ ਕੀਰਤਨ ਦੇ ਅੰਦਰ ਵੀ ਓਹੀ ਹੈਗਾ, ਮਿਊਜਿਕ ਹੀ ਐ ਮਿਊਜਿਕ ਕਰਕੇ ਹੀ ਕੀਰਤਨ ਇੰਨਾ ਅੱਛਾ ਲੱਗਦੈ।
ਹਾਂਜੀ ਹਾਂਜੀ, ਉਸ ਮੇ ਹੀਂ ਲੱਗਦੈ।
ਤੁਹਾਨੂੰ ਹਾਂ ਬਸ ਜੋ ਤੁਹਾਨੂੰ ਸਕੂਨ ਦੇ ਉਹੀ ਸਹੀ ਹੈਗਾ
ਉਹੀ, ਹੁਣ ਇਹਨਾਂ ਦੇ ਉਹ ਬੱਬੀਹਾ ਜੀ ਉਹਨਾਂ ਦੇ ਕਿੰਨੇ ਵਧੀਆ, ਆਵਾਜ਼ ਈ ਕਿੰਨੀ ਸੋਹਣੀ ਆ ਉਹਨਾਂ ਦੇ ਕੀਰਤਨ ਸੁਣਨ ਨੂੰ ਬੜਾ ਅੱਛਾ ਲੱਗਦਾ ਹੈ ਬਬੀਹਾ ਜੀ ਨੀ ਆਏ ਹੁਣ ਨਵੇ ਰਾਗੀ, ਹਾਂ ਉਹਨਾਂ ਦੇ, ਤੇ ਸਾਡੇ ਨਿਆਣੇੂ ਸ ਸਕੂਲ ਜਾਣ ਤੋਂ ਪਹਿਲਾਂ ਜਿੱਦਾਂ ਗੱਡੀ 'ਚ ਜਾ ਰਹੇ ਆ ਛੱਡਣ ਨੂੰ ਤਾਂ ਉਦੋਂ ਇਹਨਾਂ ਨੇ ਲਗਾ ਲੈਣਾ। ਉਹਨਾਂ ਦਾ ਕੀਰਤਨ ਸੁਣਨਾ। ਦੋਨੋ ਜਾਣੀਆਂ ਸੁਣਦੀਆਂ ਫਿਰ, ਹਾਂਜੀ ਬਹੁ ਬਹੁਤ ਵਧੀਆ ਅਵਾਜ਼ ਹੈ ਉਹਨਾਂ ਦੀ ਵੀ। ਬਹੁਤ ਅੱਛਾ।
ਸਹੀ ਐ ਸੁਣਨਾ ਚਾਹੀਦਾ ਉਹੀ ਏ ਨਾ ਜਿਹਦੇ ਨਾ ਸਕੂਨ ਮਿਲੇ, ਜੋ ਤੁਹਾਨੂੰ ਸ਼ਾਂਤੀ ਦੇ ਉਹੀ ਤੁਸੀਂ ਸੁਣੋ।
ਬਹੁਤ ਜ਼ਰੂਰੀ ਵੀ ਹੈ
ਬਸ-ਬਸ ਅੱਜਕਲ ਤੁਸੀਂ ਦੇਖੋ ਹਰ ਫੰਕਸ਼ਨ ਤੇ ਮਿਊਜਿਕ ਚੱਲਦਾ ਹਰ ਫੰਕਸ਼ਨ ਤੇ, ਬਿਨਾਂ ਮਿਊਜਿਕ ਦੇ ਕੋਈ
ਉਹੀ ਚੀਜ਼ ਹੁੰਦੀ ਆ। ਘਰ 'ਚ ਰਹੇ ਤਾਂ ਕਿੱਦਾਂ ਹੁੰਦਾ ਹੈ ਕਿ ਹਾਏ ਸ਼ਾਂਤੀ-ਸ਼ਾਂਤੀ ਚੰਗੇ ਨੀ ਲਗਣੀ। ਗਾਣੇ ਲਗਾ ਲੈਣੇ ਥੋੜੀ ਦੇਰ, ਉਹ ਥੋੜਾ ਵਧੀਆ ਲੱਗੂਗਾ ਏਦਾਂ ਹੁੰਦਾ ਆ ਕੰਮ ਕਰਦੇ-ਕਰਦੇ ਨਾ ਇੱਕਦਮ ਮਾਇੰਡ ਰਿਲੈਕਸ ਹੁੰਦਾ ਨਾ ਫਿਰ ਆਪਾਂ ਜਦੋਂ ਗਾਣੇ ਸੁਣਦੇ ਹਾਂ ਭਾਵੇਂ ਰੋਟੀ ਬਣਾ ਰਹੇ ਓ ਕੀਰਤਨ ਲਗਾ ਲੋ ਜਾਂ ਤੁਸੀਂ ਗਾਣੇ ਲਗਾ ਲੋ। ਉਹ ਵੀ ਸੁਣਨ 'ਚ ਏਦਾਂ ਅੱਛਾ ਰਿਲੈਕਸੇਸ਼ਨ ਆਉਂਦਾ ਰੋਟੀ ਵੀ ਬਣਾ ਲਈ ਦੀ ਨਾਲ ਤੇ ਨਾਲੇ ਈ ਸੁਣ ਲਈਦਾ।
ਬਸ ਸਹੀ ਐ ਨਾਲੇ ਕਈ ਵਾਰੀ, ਬ ਬੱਚੇ ਪਤਾ ਇਹਦਾ ਮਿਸ ਯੂਜ ਵੀ ਕਰਦੇ ਆ ਕਿ ਪੜ੍ਹਨ ਲੱਗੇ ਗਾਣੇ ਲਗਾ ਕੇ
ਹਾਂ, ਉਹ ਬਿਲਕੁਲ ਨੀ ਹੁੰਦਾ ਉਹ ਫਿਰ ਉਹ ਜਿੱਦਾਂ ਪੜ੍ਹਾਈ ਕਿ ਦਿਮਾਗ ਤੇ ਜਾਣੀ ਗਾਣੇ ਦਿਮਾਗ ਦੇ ਵਿੱਚ
ਗਾਣੇ ਦਿਮਾਗ 'ਚ ਜਾਂਦੇ ਆ ਹਾਂ। ਅੱਛਾ, ਅੱਛਾ ਚਲੋ ਭੈਣ ਜੀ ਮੈਂ ਰੱਖਦੀ ਆ ਕੋਈ ਆ ਗਿਆ ਮੈਂ ਤੁਹਾਨੂੰ ਫੇਰ ਕਾਲ ਕਰਦੀ ਠੀਕ ਏ। ਓਕੇ ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ।